ਹਾਂਜੀ ਸਤਿ ਸ਼੍ਰੀ ਅਕਾਲ ਜੀ ਆਵਾਜ਼ ਆ
ਹਾਂਜੀ ਸਤਿ ਸ੍ਰੀ ਅਕਾਲ ਕਿਵੇਂ ੳ।
ਮੈਂ ਠੀਕ।
ਹਾਂਜੀ ਕੀਵੋ ੳ?
ਹਾਂਜੀ, ਮੈਂ ਕਿਹਾ ਠੀਕ ਏ, ਤੁਸੀਂ ਸੁਣਾਓ ਘਰ ਸਾਰੇ ਕਿਵੇ ਨੇ?
ਹਾਂਜੀ ਹਾਂਜੀ ਸਬ ਮਸਤ ਆਪ ਸੁਣਾਓ ਘਰ ਚੇ ਕਿਵੇਂ ਏ ਸਾਰੇ। ਹੈਲੋ। ਹਾਂਜੀ-ਹਾਂਜੀ ਹੋਰ ਕਿਵੇਂ ਹੋ
ਮੈਂ ਠੀਕ ਜੀ ਮਾਤਾ ਨੇ ਚੜ੍ਹਦੀ ਕਲਾਾਂ ਚ ਰੱਖਿਆ ਜੀ
ਠੀਕ ਹੈ ਹੋਰ ਫੈਮਿਲੀ ਵਿੱਚ ਸਭ ਕਿਵੇਂ ਹੈ
ਹਾਂਜੀ ਸਭ ਠੀਕ ਮੈ ਜੀ ਅੱਜ-ਅੱਜ-ਅਜ ਦਹੀਂਗ ਤਾਂ ਟਪਿਕ ਹੈ ਫੂਡ
ਓਕੇ-ਓਕੇ-ਓਕੇ
ਹਾਂਜੀ ਤੇ ਫੂਡ ਦੇ ਵਿਸ਼ੇ ਬਾਰੇ ਤੁਹਾਡਾ ਕੀ ਵਿਚਾਰ ਹੈ
ਫੂਡ ਦੇ ਵਿੱਚ ਸਾਡਾ ਤਾਂ ਦੇਖੋ ਇਹੀ ਹੈ ਮੈਡਮ ਕਿ ਜਿਤਨਾ ਹੋ ਸਕਦਾ ਤੁਸੀਂ ਬਾਹਰ ਦੇ ਫੂਡ ਵਿੱਚ ਥੋੜ੍ਹਾ ਕੰਟਰੋਲ ਕਰੋ ਕਰਦੇ ਹਨ ਇਹ ਚੀਜ਼ਾਂ ਜ਼ਿਆਦਾ ਹੋ
ਗੱਲ ਆਖੀਏ ਜੀ ਬਿਲਕੁਲ ਜੀ ਬਿਲ
ਕਿਉਂਕਿ ਅੱਜ ਕ ਫੂਡ ਪੋਇਸਨਿੰਗ ਜੋ ਹੋ ਰਿਹਾ ਨਾ ਇਹਨਾਂ ਬਹੁਤ ਫਾਸਟ ਫੂਡ ਦੇ ਲਈ ਹੋ ਰਿਹੇ ਹੈ
ਬਿਲਕੁਲ ਜੀ ਬਿਲਕੁਲ ਦੇਖੋ ਜੀ
ਅੱਜ ਕੱਲ੍ਹ ਦੇ ਬੱਚੇ ਤੇ ਵੱਡੇ ਸਭ ਦੇ ਸਭ ਕੋਈ ਵੀ ਹੋਏ ਚਾਹੇ ਇਹਦੇ ਵਿੱਚ ਅਸੀਂ ਵੀ ਹੋ ਚਾਹੇ ਤੁਸੀਂ ਵੀ ਕੋ- ਅਸੀਂ ਦੇਖਦੇ ਨੇ ਕੀ ਚੀਜ਼ ਹੈ ਕੀ ਹੈ ਕੀ ਨਹੀਂ ਹੈ ਜਾਣਾ ਸ਼ੋਪ ਤੇ ਖਾਣੇ ਆ ਗੋਲ ਗੋਪੇ ਖਾਣੇ ਆ ਮੋਮੋਸ ਖਾਣੇ ਆ ਇਹ ਖਾਣੇ ਆ ਉਹ ਖਾਣੇ ਆ ਬਾਅਦ ਚ ਫਿਰ ਤਬੀਅਤ ਲਈ ਖਰਾਬ
ਬਿਲਕੁਲ ਜੀ ਬਿਲਕੁਲ
ਹਾਂਜੀ
ਕਿ ਜਿਤਨਾ ਅਸੀਂ ਘਰ ਦਾ ਬਣਯਾ ਖਾਣਾ ਖਾਓਗੇ ਥਦਾ
ਬਿਲਕੁਲ-ਬਿਲਕੁਲ ਦੇਖੋ ਜੀ ਮੈਨੂੰ ਲੱਗਦਾ ਕਿ ਜਿਹੜਾ ਭੋਜਨ ਇਹਨਾਂ ਨੂੰ ਸਾਡੇ ਮਨੁੀ ਜੀਵਨ ਤੇ ਬਹੁਤ ਡੂੰਘਾ ਅਸਰ ਪੈਂਦਾ ਹੈਉਂਕਿ ਸਾਨੂੰ ਸਾਡੇ ਸਰੀਰ ਨੂੰ ਵਧਣ ਨੂੰ ਫਲਣ ਫੁੱਲਣ ਲਈ ਪੌਸ਼ਟਿਕ ਆਹਾਰ ਦੀ ਬਹੁਤ ਲੋੜ ਹੁੰਦੀ ਹੈ ਤੇ ਜੇ ਉਹ ਪੋਚਿਕ ਆਹਾਰ ਸਾਨੂੰ ਕਿੱਥੋਂ ਮਿਲੇਗਾ ਉਹ ਮਿਲੇਗਾ ਸਾਨੂੰ ਘਰੋਂ ਜਿਵੇਂ ਕਿ ਆਪਾਂ ਘਰ ਦਾ ਘਰ ਦਾ ਅਸੀਂ ਰੋਟੀ ਖਾਂਦੇ ਦੇਸੀ ਘਯੋ ਦੀ ਚੋਪੜੀਆਂ ਨਾਲ ਹੈਲਦੀ ਵੈਜੀਟੇਬਲਸ ਖਾਂਦੇ ਹਾਂ ਸਬਜ਼ੀ ਖਾਂਦੇ ਹਾਂ ਦੁੱਧ ਦਹੀਂ ਮੱਖਣ ਘਿਓ ਖਾਂਦੇ ਹਾਂ ਸਾਨੂੰ ਪੌਸ਼ਟਿਕ ਆਹਾਰ ਉੱਥੋਂ ਹੀ ਮਿਲੇਗਾ ਕਿ ਜਿਵੇਂ ਕਹਿੰਦੇ ਨੇ ਸੰਤੁਲਿਤ ਭੋਜਨ ਸਾਨੂੰ ਘਰੋਂ ਹੀ ਮਿਲਣਾ ਬਾਦ ਚ ਸਾਨੂੰ ਮਤਲਬ ਸੰਤੁਲਿਤ ਆਹਾਰ ਨਹੀਂ ਮਿਲ ਸਕਦਾ ਕਿਉਂਕਿ ਬਾਹਰ ਜੇਹੜੇ ਬੈਠੇ ਨੇ ਲੋਕ ਕਿ ਉਸੇ ਪੈਸੇ ਕਮਾਉਣ ਦੇ ਲਾਲਚ ਦੇ ਵਿੱਚ ਨੇ ਉਹ ਗੰਦਾ ਓਇਲ ਯੂਜ ਕਰਦੇ ਨੇ ਬਾਰ-ਬਾਰ ਉਸੇ ਚ ਡੀਪ ਫਰਾਈ ਕਰਦੇ ਰਹਿੰਦੇ ਹਾਂ
ਉਹ ਤਾਂ ਹੈ ਹੀ ਫਿਰ ਹੁਣ ਬਾਰਿਸ਼ ਦਾ ਮੌਸਮ 'ਚ ਤਾਂ ਐਂਵੇਂ ਹੀ ਲੱਗਦੀ ਹੈ ਫਿਰ ਇਹ ਚੀਜ਼ੇ
ਹਾਂਜੀ-ਹਾਂਜੀ
ਕਿਉਂਕਿ ਇਸ ਮੌਸਮ ਚ ਤਾਂ ਜ਼ਿਆਦੀ ਬੱਚੇ ਵੀ ਹੋ ਗਏ ਚਾਹੇ ਕੋਈ ਵੀ ਹੋ ਸਬੀ ਕਹਿਣੇ ਆ ਕਿ ਚਲੋ ਬਾਹਰ ਖਾਕੇ ਆਨੇ ਆ ਖਾਂਦੇ ਹਾਂ ਡੋਸਾ ਖਾਣੇ ਆ ਬਰਗਰ ਖਾਣੇ ਆ ਉਹ ਸਭ ਤੋਂ ਜ਼ਿਆਦਾ ਇਹੀ ਦਿੱਕਤ ਨੁਕਸਾਨ ਦੀ
ਬਿਲਕੁਲ ਜੀ, ਦੇਖੋ ਜੀ ਆਪਾਂ ਪੀਜ਼ਾ, ਬਰਗਰ ਕੋਲਡ ਡਰਿੰਕ, ਫਾਸਟ ਫੂਡ ਬਰਗਰ ਫਰੈਂਚ ਫਰਾਈਜ਼ ਇਹ ਤਾਂ ਖਾਂਦੇ ਹਾਂ ਆਪਾਂ ਇਹ ਨਾ ਸਾਨੂੰ ਥੋੜ੍ਹੀ ਜਿਹੀ ਦਾ ਸਵਾਦ ਜ਼ਰੂਰ ਦਿੰਦੇ ਹਾਂ ਪਰ ਅੰਦਰ ਜਾ ਕੇ ਮੋਟਾਪੇ ਨੂੰ ਮੋਟਾਪੇ ਨੂੰ ਸਾਨੂੰ ਮੋਟਾਪਾ ਦਿੰਦੇ ਨੇ ਇਹ ਤੇ ਅੰਦਰ ਕਲਸਟੋ੍ਰਲ ਹੋ ਗਿਆ ਮਤਲਬ ਥਾਇਰਾਡ ਵਗੈਰਾ ਹੋਵੇ ਕਿ ਕਿੰਨੀਆਂ ਇਹੋ ਜਿਹੀ ਬਿਮਾਰੀਆਂ ਨੂੰ
ਨੇ ਇਹ ਫੈਟੀ ਲਿਵਰ ਹੋ ਜਾਂਦਾ।
ਬਹੁਤ ਦਿੱਕਤ ਹੋ ਜਾਂਦੀ ਇਹਦੇ ਨਾਲ ਤਾਂ ਕਿਸੇ ਨੂੰ ਕੁਛ ਕਿਸੇ ਨੂੰ ਕੁਛ ਕੋਈ ਕਹਿੰਦੇ ਮੈਨੂੰ ਏ ਪੀਲੀਵਰ ਚ ਪ੍ਰੋਬਲਮ ਹੋ ਰਹੀ ਗੈਸ ਜੀ ਬਣ ਰਹੀ ਕੋਈ ਕਹਿ ਰਹਾ ਨੀ ਕਿ ਹੋਗਿਆ ਅ ਹਜੇ ਕਿਉਂ ਨੀ ਹੋ ਰਿਹਾ ਮੈਨੂੰ ਡਾਇਜੈਸਟ ਕਿਉਂ ਨੀ ਹੁੰਦਾ ਇਸ ਲਈ ਤਾਂ ਹੁੰਦਾ ਨੀ ਉਹ
ਬਿਲਕੁਲ ਜੀ ਬਿਲਕੁਲ ਦੇਖੋ ਅਸੀਂ
ਇਹ ਤਾਂ ਜੀਭ ਦਾ ਸਵਾਦ ਹੈ ਦੇਖੋ ਇੱਕ ਦੇ ਇੱਕ ਮਿੰਟ ਦੋ ਮਿੰਟ ਤਿੰਨ
ਜ਼ਰੂਰ ਦਿੰਦੇ ਨੇ ਸਾਨੂੰ ਪਰ ਉਸ ਤੋਂ ਬਾਅਦ ਨੁਕਸਾਨ ਕਿੰਨਾ ਹੁੰਦਾ ਇਹਦਾ।
ਬਿਲਕੁਲ, ਬਿਲਕੁਲ ਬਹੁਤ ਨੁਕਸਾਨ ਦਿਨੇ ਇਹ ਚੀਜ਼
ਬਿਲਕੁਲ ਜੀ ਬਿਲਕੁਲ, ਹੁਣ ਦੇਖੋ ਅਸੀਂ ਬਾਹਰ ਜਾ ਕੇ ਆਪਣੇ ਪੈਸੇ ਦੇ ਕੇ ਚੀਜ਼ਾਂ ਲੈਂਦੇ ਉਹ ਖਾ ਕੇ ਅਸੀਂ ਬਿਮਾਰ ਹੁੰਨੇ ਹਾਂ, ਫੇਰ ਆਪਾਂ ਉਹੀ ਪੈਹੇ ਡਾਕਟਰ ਨੂੰ ਵੀ ਦਿੰਦੇ ਆ। ਸਾਡੇ ਡਬਲ, ਡਬਲ ਪੈਸੇ ਵੇਸਟ ਜਾਂਦੇ ਆ।
ਬਿਲਕੁਲ ਜੀ ਬਿਲਕੁਲ, ਉਹ ਤਾਂ ਹੈਈ।
ਉਹੀ ਜੇ ਆਪਾਂ ਘਰ ਦਾ ਬਣਿਆ ਖਾਈਏ ਦੁੱਧ, ਦਹੀਂ, ਮੱਖਣ, ਘਿਓ ਜਿਵੇਂ ਕਿ ਅੱਜ ਮਤਲਬ ਹੈਲਦੀ, ਪੌਸ਼ਟਿਕ ਆਹਾਰ ਗ੍ਰੀਨ ਵੈਜੀਟੇਬਲਸ ਖਾਈਏ। ਤੇ ਸਾਡੇ ਸਰੀਰ ਕਿੰਨਾ ਫਿਟ ਰਹੇਗਾ। ਨਾਲੇ ਅੱਜ ਕੱਲ੍ਹ ਉੱਦਾਂ ਵੀ ਜਿਹ ਜਿਹੇ ਫੂਡ ਹੈਗੇ ਆ ਜਿਹੋ ਜਿਹੇ ਆਪਾਂ ਖਾ ਰਹੇ ਹਾਂ ਖਾ ਕੇ ਲੋਕਾਂ ਦੀ ਲਾਈਫ ਵੀ ਬਹੁਤ ਘੱਟਣ ਡਹੀ ਹੈ। ਸਾਡੇ ਪੁਰਾਣੇ ਬਜ਼ੁਰਗ ਅੱਸੀ, ਅੱਸੀ ਨੱਬੇ, ਨੱਬੇ ਸੌ, ਸੌ ਸਾਲ ਤੱਕ ਜਿਂਦੇ ਸੀਗੇ ਪਰ ਅੱਜ ਕੱਲ੍ਹ ਦੇਖੋ
ਲੋਕਾਂ ਦੀ ਉਮਰਾਂ ਹੀ ਘੱਟ ਗਈਆਂ। ਕਿਉਂਕਿ ਉਹ ਸੰਤੁਲਿਤ ਭੋਜਨ ਨਹੀਂ ਖਾਣ ਡੇ ਨੇ
ਪਹਿਲੇ ਦਾ ਜੋ ਖਾਣਾ ਸੀ ਨਾ ਮੈਡਮ ਉਹ ਬਹੁਤ ਚੰਗਾ ਸੀ ਪਹਿਲੇ ਤਾਂ ਬਹੁਤ ਖਾਣਾ ਘਰ ਦਾ ਖਾਣਾ ਸਾਰੇ ਚੀਜ਼ਾਂ ਹੁਣ ਤਾਂ ਹਰ ਚੀਜ਼ ਚ ਤੁਸੀਂ ਦੇਖ ਲਓ ਮਿਲਾਵਟ
ਮਿਲਾਵਟ ਹੈਗੀ। ਬਿਲਕੁਲ ਜੀ ਬਿਲਕੁਲ
ਤੁਸੀਂ ਆਟਾ ਲੈ ਲਓ ਚਾਹੇ ਤੁਸੀਂ ਚਾਵਲ ਲੈ ਲਓ ਤੁਸੀਂ ਕੁਛ ਵੀ ਲੈ ਲਓ ਹਰ ਚੀਜ਼ 'ਚ ਮਿਲਾਵਟ ਐ, ਉਹ ਪਹਿਲੇ ਦੇ ਟਾਈਮ ਸੀਗੀ ਕੁਛ ਨਹੀਂ ਸੀ ਉਹਦੇ ਵਿੱਚ ਇਕਦਮ ਪ੍ਰੋਪਰ ਆਪਣਾ ਸਾਰੇ ਤੰਦਰੁਸਤ ਰਹਿੰਦੇ ਸੀ ਘਰ ਦੀ ਲੱਸੀ ਘਰ ਦਾ ਇਹ ਘਰਦੇ ਬਹੁਤ ਸਾਰੀ ਚੀਜ਼ਾਂ ਖਾਂਦੇ ਦੇਖਲੋ ਹੁਣ ਲੱਸੀ ਵੀ ਬਜਾਰ
ਕੱਢਿਆ ਜਾਂਦਾ ਸੀ, ਤੇ ਕਣਕ ਵੀ ਘਰ ਦੀ ਖੇਤੀ ਚੋਂ ਨਿਕਲਦੀ ਸੀ ਮਤਲਬ ਹਰ ਚੀਜ਼ ਹੈਲਦੀ ਸੀਗੀ।
ਹੁਣ ਤਾਂ ਕੀ ਹੋ ਗਿਆ, ਕਿ ਅਸੀਂ ਲੱਸੀ ਵੀ ਕਿਸੇ ਦੁਕਾਨ ਚੋਂ ਲੈ ਲੈਣਾ ਪਤਾ ਨੀ ਕਿੰਨੇ, ਕਿੰਨੇ ਟਾਈਮ ਦੀ ਲੈ ਕੇ ਰੱਖਦੇ ਆ ਓ ਉਹ ਜਦ ਘਰ ਚਲਾ ਕੇ ਖੋਲਦੇ ਆ ਮਿੰਟ ਚ ਇਹੀ ਹੋ ਗਿਆ ਹਾਲ
ਅੱਜ ਦਾ ਇਨਸਾਨ ਥੋੜ੍ਹਾ ਲਾਲਚੀ ਹੋ ਗਿਆ ਵਾ ਉਹਨਾਂ ਪੈਸੇ ਦੇ ਲਾਲਚ ਦੇ ਵਿੱਚ ਕੁਛ ਵੀ ਗੰਦਮੰਦ ਵਿੱਚ ਹੀ ਜਾਣ ਡਿਆ ਵਾ
ਓਦੋ ਕਹਿੰਦੇ ਕਿ ਹਾਂ ਪੈਕਟ ਦੀ ਚੀਜ਼ਾਂ ਖਾਓ ਸਭ ਤੋਂ ਜ਼ਿਆਦਾ ਨੁਕਸਾਨ ਇਹ ਪੈ ਕਰ ਦੀ ਚੀਜ਼ਾਂ ਹੀ ਦਿੰਦੀਆਂ। ਇਹ ਪੈਕਟ ਚ ਦਹੀਂ ਹੋਲੀ ਹੋਗਈਆਂ ਠੀਕ ਐ। ਪੈਕ ਕਰਕੇ ਹੋਰ ਵੀ ਕੋਈ ਚੀਜ਼ ਮੱਖਣ ਦੀ ਟਿੱਕੀ ਪਤਾ ਨੀ ਕਦ ਕੱਦੀ ਲੈ ਕੇ ਰੱਖਦੇ ਆ। ਦੁੱਧ ਉਹਦਾ ਦੁੱਧ ਵੀ ਐਵੇਂ ਜਾਂਦਾ ਹੈ ਕਿ ਤੁਸੀਂ ਲੈ ਲਓ ਔਰ ਬਾਅਦ 'ਚ ਚਾਹ ਪਉਣ ਲਈ ਸਮੈਲ ਆਉਂਦੀ ਆ ਦੁੱਧ 'ਚ ਵੀ ਹੋਰ ਕੋਈ- ਕੋਈ ਦੁੱਧ- ਦੁੱਧ ਤੁਸੀਂ ਗਰਮ ਤੋਂ ਪਹਿਲਾਂ ਫੱਟ ਜਾਂਦਾ ਉਹ ਹੁਣ ਸਾਨੂੰ ਕੀ ਪਤਾ ਅਸੀ ਤਾਂ ਲਾ ਰਹੇ ਹਾਂ ਬਸ ਪੀ ਰਹੇ ਹਾਂ ਖਾ ਰਹੇ ਐਂ।
ਹਾਂਜੀ ਇਹਨੂੰ ਹੁਣ ਜਿਹੜੇ ਕੋਲਡ ਡ੍ਰਿੰਕ ਬੱਚੇ ਬੜ ਚਾਹਵਾਂ ਨਾਲ ਪੀਂਦੇ ਨੇ ਉਹਦੇ ਵਿੱਚ ਕੀ ਸਿੰਥੈਟਿਕ ਕਲਰ ਪਿਆ ਹੁੰਦਾ। ਤੇ ਉਹ 'ਚ ਫਲੇਵਰ ਪਿਆ ਹੁੰਦਾ ਹੋਰ ਕੁਛ ਨ ਹੁੰਦਾ।
ਬਿਲਕੁਲ ਉਹ ਤਾਂ ਹੈ ਹੀ ਫਿਰ ਬੱਚਿਆਂ ਨੂੰ ਕਿਂਵੇਂ ਰੁਕ ਹੈ ਦਸੋ ਅਸੀ ਹੁਣ ਬੱਚਿਆਂ ਨੂੰ ਅਸੀਂ ਕਹਿ ਦਿੰਦੇ ਵੀ ਆ 'ਚ ਕੋਈ ਨ ਬੈਠੋ ਤੁਹਾਨੂੰ ਰੋਅਬਜਾ ਇਹਨਾਂ ਨੇ ਬਣਾ ਕੇ ਅਹ ਛੋ ਕੀ ਬੋਲਦਾ ਤੁਹਨੂੰ ਜਲਜੀਰਾ ਬਣਾ ਕੇ ਦੇ ਦਿੰਦਾ ਤੁਹਾਨੂੰ ਘਰ 'ਚ ਕ ਬਣਾ ਕੇ ਦੇ ਉਹ ਨ ਉਹਨਾਂ ਨੇ ਪੀਣਾ ਉਹਨੇ ਪੀਣਾ।
ਬਿਲਕੁਲ ਜੀ ਬਿਲਕੁਲ -ਬਿਲਕੁਲ- ਬਿਲਕੁਲ ਜੇ ਅਸੀਂ ਉਹਨਾਂ ਦੇ ਪੈਕੇਟ ਤੇ ਲਿਖ ਇਆ ਪੜ੍ਹੀਏ ਤੇ ਉਹ ਕਿਤਨਾ ਕੁਛ ਲਿਖਿਆ ਹੁੰਦਾ ਕਿੰਨਾ ਕੁਛ ਕਲੇਮ ਕੀਤਾ ਹੁੰਦਾ ਕਿ ਇਹ ਬੱਚਿਆਂ ਨੂੰ ਨਹੀਂ ਦੇਣਾ ਹੁੰਦਾ ਜਿਹੜੀ ਇਹੋ ਜਿਹੀ ਚੀਜ਼ ਹੁੰਦੀ ਇਹ ਨੇ ਬਹੁਤ ਬਰੀਕੀ ਨਾਲ ਲਿਖੀ ਹੁੰਦੀ ਆ। ਠੀਕ ਹੈ ਪਰ ਲੋਕੀ ਵੇਚੀ ਜਾਣਦੇ ਨੇ ਤੇ ਬੱਚਿਆਂ ਨੂੰ ਖਵਾਈ ਜਾਣ ਡੇ ਨੇ।
ਉਹ ਤਾਂ ਹੈ ਹੀ ਬੱਚਿਆਂ ਨੂੰ ਕੀ ਪਤਾ ਹੁੰਦਾ ਦੇਖੋ ਤਾਂ ਸਾਨੂੰ ਵੀ ਦੇਖੋ ਮਜਬੂਰੀ 'ਚ ਸਾਨੂੰ ਵੀ ਖਰੀਦਣਾ ਪੈਂਦਾ ਬ ਚਲੇ ਨਹੀਂ ਕਿ ਤਾਂ ਜਿੱਦ ਕਰਦੇ ਫਿਰ ਘਰ 'ਚ ਫਿਰ ਘਰ
ਬਿਲਕੁਲ ਜੀ ਬਿਲਕੁਲ ਕੁਛ ਮਾਵਾਂ ਵੀ ਥੋੜ੍ਹੀ ਏਦਾਂ ਦੀਆਂ ਨੇ। ਕਿ ਉਹ ਕੰਮ ਕਰਕੇ ਮਤਲਬ ਹੈਲਦੀ ਫੂਡ ਬੱਚੇ ਨੂੰ ਬਣਾ ਕੇ ਨਹੀਂ ਦੇ ਰਹੀਆਂ। ਉਹਨਾਂ ਨੂੰ ਆਪਣੀ ਜਾਣ ਸੁੜਾਣੀ ਹੁੰਦੀ ਹੈ ਤੇ ਉਹ ਕੀ ਕਰਦੀਆਂ ਨੇ ਬਾਹਰੋਂ ਰੈਡੀਮੇਡ ਲਿਆ ਕੇ ਦੇ ਦਿੰਦੇ ਨੇ। ਹੁਣ ਜਿਵੇਂ ਕਿ ਬਾਹਰਲਾ ਪੀਜ਼ਾ ਕੋਲਡ ਡਰਿੰਕ ਹੈ ਤੁਸੀਂ ਦਸ ਮਿੰਟ 'ਚ ਡਿਲੀਵਰੀ ਹੋਣ ਡਈ ਹੈ ਫੋਨ ਕਰੋ ਨਾਲ ਹੀ ਆ ਜਾਂਦਾ ਨਾਲੇ ਅੱਜ ਕੱਲ ਪੇਸ਼ੈਂਸ ਨੀਰੀਆਂ ਬੱਚਿਆਂ ਨੂੰ ਬਣਾ ਖਾਣ ਦੇ ਵਿੱਚ ਕਿਉਂਕਿ ਦੇਖੋ ਜਿਹੜੀ ਹੈਲਦੀ ਚੀਜ਼ ਬਣਦੀ ਉਹਨੂੰ ਥੋੜ੍ਹਾ ਵਕਤ ਲੱਗਦਾ। ਉਹਨੂੰ ਪਹਿਲ ਚੋਪਿੰਗ ਕਰਨੀ ਹੈ ਕੱਟਣਾ ਬਣਾਣਾ ਬੜੇ ਰੀਝ ਨਾਲ ਬਣਾਣਾ ਹੁੰਦਾ। ਜਿਹੜੀ ਸਾਡੀ ਮਾਵਾਂ ਬਣਾਂਦੀਆ ਨੇ ਖਾਣਾ ਬਹੁਤ ਹੀ ਟੇਸਟੀ ਤੇ ਬਹੁਤ ਪਿਆਰ ਦੇ ਨਾਲ ਬਣਾਣੇ ਵਿੱਚ ਪਿਆਰ ਪਾ ਕੇ ਬਾਹਰੋਂ ਸਮੇਂ ਕੁਛ ਨਹੀਂ ਮਿਲੇਗਾ। ਤੇ ਉਹਨਾਂ ਦੇ ਹੱਥ ਦਾ ਖਾਧਾ ਖਾਣਾ ਸਾਡੇ ਸਰੀਰ 'ਚ ਲੱਗਦਾ ਵੀ ਏ।
ਉਹ ਤਾਂ ਕੈਮੀਕਲ ਵੀ ਇੰਨੇ ਯੂਜ ਕਰਦੇ ਕਿ ਇੱਕ ਵਾਰ ਬੱਚੇ ਦੇ ਮੂੰਹ 'ਚ ਲੱ ਲੱਗੇ। ਬੱਚਾ ਕਹਿੰਦਾ ਮੈਂ ਤਾਂ ਇਸ ਇਸ ਦੁਕਾਨ ਤੇ ਲੈਣਾ ਮੈਂ ਤਾਂ ਉਸੀ ਸ਼ੋਪ ਤੇ ਲੈਣਾ ਮੈਂ ਉਸੀ ਪੇ ਲੈਣਾ। ਉਹ ਮੂੰਹ ਚਲੇ ਜਾਂਦਾ ਕਹਿੰਦੇ ਕਿ ਹੋ ਗਈ। ਹੁਣ ਤੁਸੀਂ ਚਾਹੇ ਪਾਸਤਾ ਲੈ ਲਓ ਚਾਹੇ ਤੁਸੀਂ ਇਹ ਬੱਚੇ ਅੱਜ ਕੱਲ੍ਹ ਕੀ ਕਰਦੇ ਆ। ਕ੍ਰੇਮੀ ਮੋਮੋਜ਼ ਲੈ ਲੋ ਜਾਂ ਕੁਛ ਵੀ ਲੈ ਲੋ ਹੱਕਕਾ ਚਾਊਮੀਨ ਲੈ ਲੋ ਕੁਛ ਵੀ ਲੈ ਲੋ। ਜੋ ਉਹਨਾਂ ਦੀ ਜੀਪ ਤੇ ਲੱਗਾ ਹਾਂ ਸਾਨੂੰ ਇਸ ਦੁਕਾਨ ਤੋਂ ਚਾਹੀਦਾ ਉਸੇ ਦੁਕਾਨ ਤੋਂ ਲੈਂਗੇ ਫਿਰ ਉਹਨਾਂ ਨੂੰ ਕੀ ਪਤਾ ਕਿੰਨੇ ਟਾਈਮ ਕਾ ਓਇਲ ਹੈ ਕਿੰਨੇ -ਕਿੰਨੇ ਟਾਈਮ ਦੀ ਚੋਮਿਨ ਪਈ ਹੋਏ ਨੇ ਸਾਨੂੰ ਕੀ ਪਤਾ ਹੁਣ ਵੀ ਅੱਜ ਆਈ ਚੋਮੀਨ ਹੋ ਸਕਦਾ ਹਫ਼ਤੇ ਦੱਸ ਦਿਨ ਪਈ
ਕਿ ਇਨਸਾਨ ਬਹੁਤ ਲਾਲਚੀ ਹੋ ਚੁੱਕਾ ਹੋਇਆ ਪੈਹੇ ਕਮਾਣ ਦੇ ਚੱਕਰ
ਕੁਛ-ਕੁਛ ਵੀ ਸਮਾਨ ਵੇਚਣ ਡਿਆ ਉਹ ਅ ਕਿੰਨਾ ਖ਼ਰਾਬ ਕੈਮੀਕਲ ਕਿਉਂ ਨਾ ਮਿਲਾਇਆ ਗਿਆ ਹੋਵੇ। ਉਹਨੇ ਕਹਿੰਣਾ ਮੈਨੂੰ ਤਾਂ ਪੈਹਿਆ ਨਾਲ ਮਤਲਬ ਹੈ ਜੀ। ਉਹ ਭੋਜਨ ਉਹਨੇ ਆਪ ਨੀ ਖਾਣਾ ਆਪਾਂ ਦੂਜੇ ਨੂੰ ਖਵਾ ਦੇਣਾ ਉਹਨੇ
ਹਾਂ ਹੁਣ ਦੇਖੋ ਨਾ ਚੌਮਿਨ ਘਰ ਵੀ ਬਣ ਸਕਦੀ ਹ ਠੀਕ ਹੈ ਤੇ ਆਪਣਾ ਬਰਗਰ ਘਰ ਬਣ ਸਕਦਾ ਘਰ 'ਚ ਘਰ ਬਣ ਸਕਦਾ।
ਸਭ ਕੁਛ ਬਣ ਸਕਦੀ ਹੈ ਹਰ ਚੀਜ਼ ਉਹ ਉਹਨਾਂ ਨੂੰ ਆਤ ਪੈ ਚੁੱਕੀ ਹੋਈ ਨਾ ਕਿ ਦੋ ਮਿੰਟ ਚ ਮਿਲਣ ਵਾਲੀ ਕੈਮਿਕਲ ਵਾਲੀ
ਹਾਂ ਹਾਂ ਕਹਿੰਦੇ ਨ ਗਰਮੀ ਹੈ ਬਹੁਤ ਸ਼ਾਨ ਨਹੀਂ ਬਣੇ ਕ ਇਹ ਹੋ ਗਿਆ ਲਾਈਟ ਅੱਪਰ ਤੋਂ ਇਹ ਨਹੀਂ ਉਹ ਕਰਲੋ ਤੁਸੀ ਠੀਕ ਹੈ ਮੈਂ ਤੁਹਾਨੂੰ ਕੰਮ ਕਰਕੇ ਬੈਠੀ ਆ ਇਹ ਨਹੀਂ ਬਣਾਉਂਦਾ ਕਿਉਂਕਿ ਪਤਾ ਹੀ ਆ ਉਹਨਾਂ ਨੂੰ ਕਿ ਹਾਂ ਬੱਚਿਆਂ ਦੀ ਡਿਮਾਂਡ ਤਾਂ ਇਹੋ ਜਿਹੀ ਹੁੰਦੀ ਹੈ ਦੇਖੋ ਚਿਰ ਰਾਤ ਨੂੰ ਮਨ ਨੂੰ ਕਰੀ ਖਾਣੇ ਹਾਂ ਮੰਮੀ ਮੈਂ ਤੂੰ ਕਰੀਮੀ ਮੋਮਸ ਖਾਣੇ ਕਿੱਥੋਂ ਬਣਾਏ ਸੀ ਮੰਮੀ ਵੀ ਦੱਸੋ? ਇਹ ਵੀ ਹੈ ਨਾ ਬੱਚੇ ਦੀ ਡਿਮਾਂਡ ਤੇ ਸਾਨੂੰ ਕੀ ਪਤਾ ਹੁਣ? ਇਹ- ਇਹ ਚੀਜ਼ੇ ਥੋੜ੍ਹੇ ਟਾਈਮ ਦੇ ਲਈ ਵੈਲਿਡ ਹੁੰਦੀਆਂ ਤੁਸੀਂ ਬਣਾਉਣਾ ਸਿੱਖ ਲਓ। ਇੱਕ ਤੋਂ ਬਾਹਰ ਬਾਹਰ ਤੇ ਮੰਗਾਇਆ ਕੋਈ ਹਨ ਨਾ ਬਾਅਦ ਚ ਤੁਸੀਂ, ਸਿੱਖਲੋ ਵੀ ਹਾਂ ਕਿਵੇ ਬਣਾ ਕਿਆ ਨਹੀਂ ਬਣਾ ਕੇ ਰੱਖੋ ਸਕੂਲ ਤੇ ਆ ਰਹੇ ਇਹ ਕਰ ਰਹੇ। ਹ ਸਕੂਲ ਤੇ ਆਏ ਆਪਣੇ ਟਿਊਸ਼ਨ ਆ ਚਲੋ ਅੱਛ ਅੱਛ ਨ ਡਿਸ਼ੇ ਬਣਾ ਕੇ ਦ ਇਹ ਚੀਜ਼ ਵੀ ਥੋੜੀ ਨਾ ਤ ਬਿਲਕੁਲ। ਵੀ ਕੁਛ ਨਾ ਕਰੋ ਬਸ ਬਜਾਓ ਉਸੇ ਤੁਸੀਂ ਛੋੜ ਦਿੱ ਤਾਂ ਸਾਰਾ ਯਾਰ ਆਏਗਾ ਪੀਜ਼ਾ ਔਡਰ ਆ ਗਿਆ ਇਹ ਕਰਦੇ ਵ ਕਰਦੇ ਆ ਗਿਆ ਬੱਚਿਆਂ ਤਾਂ ਖਾ ਲੈਂ ਛੋਟ ਛੋ ਦੇ ਨਾਲ ਹਰ ਤਾਂ ਦਸ ਦਿਨ ਬਾਅ ਪਤਾ ਚੱਲਦਾ ਫਿਰ ਕੀ ਹੋ ਗਿਆ ਕਿਸੇ ਨੂੰ ਲੂਜ਼ ਮੋਸ਼ਨ ਲੱਗੇ ਕਿਸੇ ਨੂੰ ਕੁਛ ਲੱਗੇ ਕਿਸੇ ਨੂੰ ਕੁਛ ਲੱਗ। ਉਹ ਬਾਅਦ ਚ ਪਤਾ ਚੱਲਦਾ ਫਿਰ ਇੱਕ ਟਾਈਮ ਨਹੀਂ ਪਤਾ ਚੱਲਦਾ ਕਿਸੇ ਨੂੰ ਵੀ।
ਹਾਂਜੀ ਉਹ ਤਾਂ ਹੈ।
ਕਿੱਥੋਂ ਆਇਆ ਮੈਡਮ। ਜਿਸ ਤਰਾਂ ਹੋ ਸਕਦਾ ਘਰ ਦੇ ਖਾਣਾ ਚ ਰਹੋ ਆਪਣਾ ਘਰ ਦੀ ਰੋਟੀ -ਪਾਣੀ ਜਿਵੇਂ ਦੀ ਕੋਈ ਰੀਸ ਨਹੀਂ ਹੈ। ਘਰ ਦੀ ਰੋਟੀ ਸਭ ਤੋਂ ਬੈਸਟ ਹੈ।
ਦੇਖੋ ਸਾਡੀ ਜਿਹੜਾ ਮਨੁੱਖੀ ਜੀਵਨ ਹੈ ਇਹਨੂੰ ਨਾ ਵਿਕਾ ਵਿਕਸਿਤ ਕਰਨ ਦੇ ਲਈ ਸੰਤੁਲਿਤ, ਭੋਜਨ ਦਾ ਖਾਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ।
ਉਹ ਤਾਂ ਹੈ ਮੈਮ ਉਹ ਤਾਂ ਬਿਲਕੁਲ ਤੁਹਾਨੂੰ ਠੀਕ ਗੱਲ ਕੀਤੀ। ਚਲੋ ਸਤਿ ਸ਼੍ਰੀ ਅਕਾਲ ਠੀਕ ਹੈ।
ਠੀਕ ਹੈ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ ਸਤਿ ਸ਼੍ਰੀ ਅਕਾਲ।
ਓਕੇ।